ਹੈਲੋ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
ਠੀਕ, ਹੈ ਜੀ ਤੁਸੀਂ ਸੁਣਾਓ?
ਅਸੀਂ ਵੀ ਠੀਕ, ਕਿੱਦਾਂ ਯਾਦ ਕੀਤਾ ਹੈ। ਤੁਸੀਂ?
ਵੈਸੇ ਹੀ, ਮੈਂ ਕਿਹਾ ਚੱਲ ਵਿਹਲੇ ਬੈਠੇ ਹਾਂ, ਫੋਨ ਹੀ ਕਰ ਲਈਏ? ਤੁਸੀਂ ਤੇ ਕਰਨਾ ਨੀ, ਮੈਂ ਕਿਹਾ ਚਲ ਮੈਂ ਹੀ ਕਰ ਲੈਇਆ?
ਚਲੋ, ਇਸੇ ਬੰਨੇ ਯਾਦ ਤੇ ਕੀਤਾ।
ਹਾਂਜੀ--ਹਾਂਜੀ ਹੋਰ ਸੁਣਾਓ ਕੀ ਕਰ ਰਹੇ?
ਕੁਛ ਨਹੀ, ਕੀ ਕਰਨਨਾ ਅਸੀਂ ਬਸ ਫ੍ਰੀ ਘਰਾਂ ਚੋਂ ਟਾਈਮ ਲੱਗਦਾ ਨਈ?
ਹ ਉਹ, ਨਾਸ਼ਤਾ ਵਗੈਰਾ ਕਰ ਲਿਆ?
ਹਾਂਜੀ, ਨਾਸ਼ਤਾ ਤੇ ਕਰ ਲਿੱਤਾ ਜੀ।
ਕੀ, ਬਣਾਇਆ ਨਾਸਤਾ?
ਨਾਸਤੇ, ਅੱਜ ਨਾ ਅਸੀਂ ਮਿੱਸੀਆਂ, ਰੋਟੀਆਂ ਬਣਾਈਆਂ ਸੀ। ਹਾਂਜੀ, ਵੇਸਣ ਵਾਲੀਆਂ? ਤੁਹਾਡੇ, ਪਿੱਛੋਂ ਨਾ ਆਵਾਜ਼ ਆ ਰਹੀ ਹੈ, ਬਹੁਤ। ਪਲੀਜ਼ ਥੋੜਾ ਆਵਾਜ਼ ਡਿਸਟਰਬੈਂਸ, ਹੁੰਦੀ ਹੈਵੇਂ।
ਉਹ ਬੱਚੇ ਹੈਗੇ ਘਰ 'ਚ ਨਾ ਬੱਚੇ ਕੰ
ਮਨਾ, ਕਰੋ ਇਹਨਾਂ ਨੂੰ ਬਈ ਡਿਸਟਰਬੈਂਸ, ਹੁੰਦੀਏ ਮੈਨੂੰ ਗੱਲ ਕਰਦੇ ਹ ਹੋਰ ਸੁਣਾਓ?
ਬਸ ਜੀ, ਠੀਕ ਠਾਕ ਤੁਸੀਂ ਸੁਣਾਓ?
ਬਸ, ਵਧੀਆ। ਹੁਨ ਥੋੜਾ ਫ੍ਰਰੀ ਹੋਈ ਸੀ, ਤੇ ਮੈਂ ਕਿਹਾ ਚਲੋ ਬੈਨੀ ਫੋਨ ਚਲਾਉਣ ਲੱਗੀ, ਓਨੀ ਦੇਰ ਨੂੰ ਤੁਹਾਡੇ ਕੋਲ ਹੁਣ ਆ ਗਈ, ਮੈਂ ਕਿਹਾ ਚਲੋ ਕੋੋਲ ਅਟੈਂਡ, ਕਰ ਲਵ ਇਹਨਾਂ ਦੀ ਪਹਿਲੇ।
ਹਾਂ
ਹੋਰ ਸੁਣਾਓ?
ਜੀ ਲੇਟ ਉੱਠਿਆ ਅੱਜ ਮੈਂ ਕਿਹਾ ਹੁਣ ਇਚਰੀ ਹੋ ਅੱਜ ਲੇਟ ਉੱਠ ਸ ਨਾਸਤ ਵਗੈਰਾ ਗ ਕੀਤਾ ਹੋ
ਕੀ ਖਾਧਾ ਹੈ ਤੁਸੀਂ?
ਸਾਨੂੰ ਉਹੀ ਬਸ, ਜਿਹੜੀ ਰਾਤੀ ਚੀਜ਼ ਬਣਦੀ ਏ, ਉਹ ਖਵਾ ਦੇਦੈ ਨੇ ਸਵੇਰੇ।
ਅੱਛਾ, ਜੇ ਰਾਤ ਦੀ ਚੀਜ਼, ਤੇ ਵਾਈ ਕਰ ਜਾਂਦੀ ਆ। ਜ਼ਿਆਦਾ, ਰਾਤ ਦਾ ਖਾਣਾ ਬਾਸਾ, ਨਾ ਖਾਇਆ ਕਰੋ।
ਪਤਾ ਲੱਗ ਗਿਆ ਨਾ?
ਨਹੀਂ, ਚਲੋ ਠੀਕ ਹੈ, ਜਿਵੇਂ, ਵੀ ਪਰ ਥੋੜਾ ਅਵੋਇਡ, ਕਰਿਆ ਕਰੋ ਸ਼ਰੀਰ। ਕਿਤੇ, ਚੱਲਣਾ ਨੀ ਹੁੰਦਾ?
ਮੈਂ ਤੇ ਕਹਿੰਦਾ ਸੀ, ਵੋਟੀ ਨੂੰ ਕਿਹਾ, ਮੈਂ ਕਿਹਾ ਸੀਰਿਲ, ਬਣਾ ਲਿਆਉ। ਉਹ ਗਲੀ ਵਿੱਚ ਉਹਈ, ਰਾਤ ਵਾਲੀ ਬਣਾ ਕੇ ਉਹ ਦੇ ਦਿੰਦੀ, ਉਹ ਗਰਮ ਕਰਕੇ
ਚਲੋ, ਕੋਈ ਗੱਲ ਨੀ ਥੋੜਾ ਬਹੁਤਾ, ਆਪ ਹੀ ਕੋਲੋ ਕਰਵਾ ਦਿਆਂ ਕਰੋ ਹੋ ਜਾਂਦਾ, ਨਾ ਇੱਕ ਤੇ ਇੱਕ ਦੋ ਹੋ ਜਾਂਦੇ, ਇੱਕ- ਇੱਕ ਗਿਆਰਾਂ ਹੋ ਜਾਂਦੇ ਆ ਤੇ, ਉਹਨਾਂ ਉੱਤੇ ਵੀ, ਥੋੜੇ ਜਿੰਮੇਵਾਰੀਆਂ, ਹੁੰਦੀਆਂ ਨੇ ਘਰ ਦੇ ਸੌ ਕੰਮ ਕਰਨੇ ਹੁੰਦੇ ਨੇ ਉਹਨਾਂ ਨੇ
ਆਹ, ਤੇ ਘਰ ਦਾ ਕੰਮ ਕਰਨਾ ਹੁੰਦਾ, ਹੋਰ ਕਿਥੇ ਫਿਰਨਾ ਹੁੰਦਾ ਹੈ
ਚਲੋ, ਫੇਰ ਵੀ, ਕੰਮ ਤੇ ਕੰਮ ਹੀ ਹੈ ਤੇ ਉਹਨਾਂ ਨੂੰ ਪਤਾ ਹੁੰਦਾ ਅਗਰ ਤੁਸੀਂ ਬਾਹਰ ਕਮਾਈ ਕਰਨ ਜਾਂਦੇ ਹੋ, ਤੇ ਉਹ ਵੀ ਘਰ ਕੀ ਕਰਦੀਆਂ ਨੇ ਉਹ ਤੇ ਉਹਨਾਂ ਨੂੰ ਹੀ ਪਤਾ ਨਾ
ਆ
ਨ ਉਹਨਾਂ ਦੀ ਜਗ੍ਹਾ ਲੈ ਕੇ ਕੋਈ ਦੇਖ ਦੇਖੇ ਤੇ ਫੇਰ ਪਤਾ ਲੱਗਦਾ।
ਇਹ ਸਹੀ ਗੱਲ ਹੈ ਤੁਹਾਡੀ
ਹੋਰ ਸੁਣਾਓ?
ਤੁਸੀਂ ਸੁਣਾਉ ਕੁਛ?
ਕੁਛ ਨੀ ਬਸ ਹੁਣ ਰੋਟੀ ਪਾਣੀ ਤੋਂ ਬਚਪਨ ਬਚਪਨ ਦੀਆਂ ਯਾਦਾਂ ਤੇ ਬੜੀਆਂ ਨੇ ਜਿਹੜੀਆਂ, ਹੁਣ ਮੁੜਦੀਆਂ ਆਦੀਆਂ ਨਾ ਵੀ ਕਹਿੰਦੇ ਨੇ ਬੀਤਿਆ ਵਕਤ ਨੀ ਵਾਪਿਸ ਆਦਾ
ਕੀ ਵੀ ਮਤਲਬ ਕੁਛ ਸੁਣਾਓ ਕੁ
ਕੀ ਸੁਣਾਈਏ ਭੇਣੇ,
ਹੋਰ ਦੁਪਹਿਰੇ-ਦੁਪਰੇ ਦਾ ਕੀ ਕਰਨਾ ਇਹ ਰੋਟੀ ਰਾਟੀ
ਹਾਂਜੀ,
ਦੁਪਹਿਰੇ-ਦੁਹਿਰੇ ਦਾ ਮੈਂ ਕਿਹਾ ਕੀ ਕਰਨਾ ਰੋਟੀ ਰਾਤੀ ਦਾ ਫਿਰ
ਦੁਪਹਿਰੇ ਦਾ ਕੁਛ ਵੀ ਬਸ ਸੋਚਣ ਲੱਗੇ ਦੇ ਹ ਦੇਖੋ ਹੁਣ ਕੀ ਬਣਦੇ ਸਭ ਨੂੰ ਵਾਰੀ-ਵਾਰੀ ਪੁੱਛਾਂਗੇ ਕੀ ਖਾਣਾ ਐ, ਕੀ ਖਾਣਾ ਐ। ਜੇ ਕੋਈ ਜੋ ਕਹੇਗਾ, ਉਹਨੂੰ ਉਹੀਓ ਬਣਾ ਕੇ ਦੇ ਦਾਂਗੀ ਫਿਰ ਔਰ ਕਿ ਕਰਨਾ
ਆਂ ਸਾਰਿਆਂ ਨੂੰ ਪੁਛਦੀ ਆਦੇ ਆ ਪੁਛੇ
ਮੈਰਿਡ ਲਾਈਫ ਹੀ ਬਚਪਨ ਵਰਗੇ ਦੀ ਰਿਸਾ ਥੋੜ੍ਹਾ ਨੇ ਮਾਂ ਦੇ ਘਰ ਚੁੱਪ ਕਰਕੇ ਬੈਠੇ ਸਾਰਾ ਕੁਛ ਅੱਗੇ ਆ ਜਾਣਾ।
ਉ ਤਾਂ ਹੈ ਜੀ, ਕਿੰਨਾ ਟਾਈਮ ਬਹਿ, ਕੇ ਖਾ ਲਓਗੇ
ਚਲੋ ਮਾਂ ਪਿਓ ਘਰ ਤੇ ਅੱਜ ਵੀ ਜਾਈਏ, ਬਹਿ ਕੇ ਖਾਈਦਾ ਐਸੀ ਕੋਈ ਗੱਲ ਨੀ ਐ, ਤੇ ਅੱਗੇ ਜਾ ਕੇ ਕਰਨਾ ਪੈਂਦਾ ਫਿਰ ਕੀ ਕਰਨਾ
ਨਹੀਂ ਉੱਧਰ ਜਾਓ, ਕੰਮ ਕੁਮ ਕਰੋ ਜਿਵੇਂ ਇੱਧੇ ਕਰਦੇ ਹੋ ਉੱਧਰ ਕਰ ਰਹੋ, ਉਹਨਾਂ ਨੂੰ ਵੀ ਥੋੜ੍ਹਾ ਸੁੱਖ ਮਿਲੇ ਵਿਆਹ ਤੋਂ ਪਹਿਲੇ ਤੇ ਵਿਆਹ ਤੋਂ ਪਹਿਲੇ ਤਾਂ ਦਿੱਤਾ ਨਹੀਂ ਸੁੱਖ ਥੋੜਾ ਹੁਣ ਸੁੱਖ ਮਿਲ ਜੇ
ਚਲੋ, ਉਹ ਤੇ ਉਹ ਮਾਂ ਪਿਓ ਕਹਿੰਦੇ ਨੇ ਬਈ ਨਹੀਂ ਆਪਣੇ-ਆਪਣੇ ਘਰ ਜਾਣਾ ਕੁੜੀ ਨੇ ਆਪਣੇ ਘਰ ਜਾ ਕੇ ਕੰਮ ਹੀ ਕਰਨੇ ਨੇ ਸਾਰੀ ਉਮਰ, ਤੇ ਉਹਦੇ ਕਰਕੇ ਉਥੇ ਕਦੀ ਵੀ ਨਹੀਂ ਕੰਮ ਕਰਵਾਦੇ ਚਲੋ
ਉਹੀ ਕਹਿ ਰਿਹਾ ਥੋੜਾ ਹੋਰ ਜਿਵੇਂ, ਜਾਂਦੇ ਉਹ ਤਾਂ ਥੋੜਾ ਬਹੁਤ ਅੱਠ ਵਜੇ
ਨਹੀਂ ਤੇ ਇਹ ਤੇ ਕਰਦੇ ਆ ਥੋੜਾ ਬਹੁਤਾ ਚਲੋ, ਕਰਨਾ ਹੀ ਪੈਂਦਾ ਥੋੜਾ ਬਹੁਤਾ ਆਪਣੇ ਜਾਣਾ, ਆਪਣੇ ਬੱਚੇ ਬੜਾ ਖਲਾਰਾ ਵਗੈਰਾ ਪਾਣਾ ਥੋੜਾ ਬਹੁਤਾ ਕਰਨਾ ਪੈਂਦਾ ਮੈਨੇਜ, ਬਾਕੀ ਇਹ ਨੀ ਵੀ ਸਾਰਾ ਦਿਨ ਲੱਗੇ ਰਹ
ਉਹ ਤੇ ਐ ਥੋੜ੍ਹਾ ਬਹੁਤਾ ਹੋ ਜਾਂਦਾ ਨਹੀਂ ਬਹੁਤ ਹੋ ਜਾਂਦਾ
ਬਸ ਇੰਨਾ ਹੀ ਹੁੰਦਾ ਬਸ ਥੋੜਾ ਬਹੁਤਾ ਹੀ ਹੁੰਦਾ ਵੀ ਚਲੋ ਉਹ ਵੀ ਇਹਨਾਂ ਨੇ ਵੀ ਕੀ ਕਰਵਾਣਾ ਹੁੰਦਾ ਉਹ ਵੀ ਕਹਿੰਦੇ ਨੇ ਵੀ ਟਾਈਮ ਬਾਅਦ ਆਂਦੇ ਨੇ ਬੱਚੇ ਬੈਣ ਖਾਣ-ਪੀਣ ਆਪਣਾ ਕਿਹੜਾ ਸਧਾਰ ਬਾਰ-ਬਾਰ ਆਣਾ ਜਾਣਾ ਹੁੰਦਾ, ਸਫ਼ਰ ਕਰਨੇ ਵੀ ਸੌਖੇ ਨਹੀਂ ਕੋਈ ਟਰੇਨਾਂ ਵਗੈਰਾ ਰਸ਼ ਇਨਾ ਗਰਮੀ ਕਰਕੇ ਤੇ ਹੋਰ ਦਿੱਕਤ ਹੋ ਪਈ ਹੈ।
ਉਹ ਬੜਾ ਬੁਰਾ ਹਾਲ ਗਰਮੀ ਕਰਕੇ ਤੇ,
ਅ ਹੋਰ ਅਸੀਂ-ਅਸੀਂ-ਅਸੀਂ ਲਾਸਟ, ਉਸ ਟਾਈਮ ਗਏ ਹੋਏ ਸੀ, ਆਪਣਾ ਮੈਂ ਆਪਣੇ ਘਰ ਹੀ ਗਈ ਦੀ ਸੀ। ਅਤੇ ਆਪਣਾ, ਵਾਪਸੀ ਵਿੱਚ ਮੈਨੂੰ ਇਹਨਾਂ ਨੇ ਕਹਿ ਦਿੱਤਾ, ਵੀ ਤੁਸੀਂ ਨਾ ਕੱਲੇ ਆ ਜਾਣਾ ਰਿਜਰਵੇਸ਼ਨ ਕਰਵਾ ਦੇਣਾ। ਸਾਡੀ, ਤੇ ਉਹਨਾਂ ਨੇ ਮੇਰੀ ਰਿਜ਼ਰਵੇਸ਼ਨ ਕਰਵਾ ਦਿੱਤੀ, ਤੇ ਉਹ ਟ੍ਰੇਨ ਵਿੱਚ ਉਹ ਵਾਲੀ ਟ੍ਰੇਨ ਚ ਕਰਵਾ ਦਿੱ ਤੇ ਜਿਹੜੀ ਆਪਣੇ ਜਿੱਥੇ ਪਲੇਟਫਾਰਮ ਤੇ ਰੁਕਦੀ ਨੀ ਸੀ। ਤੇ ਆਪਣਾ ਅਸੀਂ ਪਹੁੰਚਦੇ ਪਹੁੰਚਦੇ ਅਸੀਂ ਸਹਾਰਨਪੁਰ ਪਹੁੰਚ ਗਏ ਤੇ ਟਾਈਮ ਹੋ ਗਿਆ ਜੀ ਬੜਾ ਰਾਤ ਦਾ ਨਾਲੇ ਇੱਕ ਹੋਰ ਲੇਡੀ ਦੋ ਲੇਡੀਜ਼ ਹੋਰ ਸੀ ਮੇਰੇ ਨਾਲ ਅਸੀਂ ਰਾਤੀ ਕੋਈ ਨੌਂ ਸਾਢੇ ਨੌ ਵਜੇ ਸਹਾਰਮਪੁਰ ਤੇ ਪਹੁੰਚ ਗਏ ਉੱਥੇ ਭਟਕਦੇ ਰਹੇ ਹੁਣ ਕੀ ਕਰੀਏ ਉਹ ਵੀ ਵਿੱਚ ਉਜਾੜ ਵਿੱਚ ਟ ਇਹਨ ਕ ਆਦਤੀ ਤੇ ਅਸੀਂ ਉੱਥੇ ਉਤਰ ਤੇ ਗਏ ਆਸੇ ਪਾਸੇ ਕੋਈ ਨੀ ਲੋਕ ਆਉਣ ਲਿਆਓ ਬੈਗ ਦੇ ਦੋ ਆਪਣਾ ਬੈਗ ਦੇ ਦੋ ਬੈਗ ਵੀ ਨਾ ਦਈਏ ਕਿਉਂਕਿ ਤੁਹਾਨੂੰ ਪਤਾ ਰਸਤੇ ਵਿੱਚ ਥੋੜਾ ਬਹੁਤਾ ਜਿਹੜੇ ਨਾਲ ਲੇਡੀਜ਼ ਸੀ ਉਹਨਾਂ ਨੇ ਗੋਲਡ ਪਾਏ ਹੈਗਾ ਸੀਗਾ ਉਹ ਆਪਣਾ ਬੈਗ ਵੀ ਨਾ ਦੇਣਾ ਤੇ ਫੇਰ ਦਿੱਕਤ ਵੀ ਹੋ ਗਈ ਰਾਤੀ ਫੇਿਰ ਸੋਚ ਸੋਚ ਕੇ ਸੋਚ ਸੋਚ ਕੇ ਉੱਤੋਂ ਘਰੋਂ ਫੋਨ ਆਈ ਜਾਣ ਬਈ ਕਿੱਥੇ ਹੋ ਤੁਸੀਂ ਕਿੱਥੇ ਹੋ ਤੁਸੀਂ
ਹ
ਮੈਂ ਕਿਹਾ ਸਾਡਡੀ ਤੇ ਕੋਈ ਗਲਤੀ ਨੀ ਤੁਸੀਂ ਰਿਰਵੇ ਕਰ ਜਿਹੜ ਟਨ ਜਿਸ ਤੁਸੀਂ ਕਰ ਉਹਦੇ ਵਿੱਚ ਅਸੀਂ ਬੈਠ ਗਏ ਹ ਤੇ ਬਸ ਫਰ ਰਾਤੀ ਪਤਾ ਨੀ ਹੁਣ ਮੇਰੇ ਹਸਬੈਂਡ ਨੇ ਕਰਾਈ ਪਤਾ ਨੀ ਵੈਸੇ ਤੇ ਬੜੇ ਸਿਆਣੇ ਬੰਦੇ ਨੇ ਤੁਹਾਨੂੰ ਪਤਾ ਉਹਨਾਂ ਨੇ ਕਰਵਾ ਦਿੱਤੀ ਤੇ ਫੇਿਰ ਮੈਂ ਨਾ ਸਾਨੂੰ ਤੇ ਪਤਾ ਨੀ ਹੁਣ ਸਾਨੂੰ ਮੈਂ ਕਦੀ ਕਦੇ ਲਈ ਸਫ਼ਰ ਕੀਤਾ ਨੀ ਉਹਨਾਂ ਨੇ ਮੈਨੂੰ ਪਹਿਲੀ ਵਾਰ ਬੋਲਿਆ ਕਿ ਚਲੋ ਤੁਸੀਂ ਆ ਜਾਓ ਤੇ ਮੈਂ ੱਦਾਂ ਹੀ ਆ ਗਈ ਮੈਂ ਕਿਹਾ ਚਲੋ ਆ ਜਾਂਦੀ ਹਾਂ ਤੁਸੀਂ ਉਸਧਰ ਕਰਵਾਤੀ ਬੈਠ ਕੇ ਹੀ ਆਉਣਾ ਤੇ ਮੈਨੂੰ ਥੋੜ੍ਹਾ ਪਤਾ ਸੀ ਬਈ ਇਹਨਾਂ ਨੇ ਉਹ ਕਰਵਾਈ ਹੋਈ ਹੈ ਇੰਨੀ ਬਈ ਉਹ ਜਿਹੜਾ ਪਲੇਟਫਾਰਮ ਆਉਣਾ ਨਹੀਂ ਸੀ ਇਹਨਾਂ ਨੇ ਜਿੱਥੋਂ ਦੀ ਕਰਵਾ ਦਿੱਤੀ
ਅੱਛਾ,
ਫੇਰ ਅਸੀਂ ਰਾਤੀ ਬੜੇ ਟਾਈਮ ਪਹਿਲੇ ਭਟਕਦੇ ਰਹੇ ਫੇਿਰ ਕੋਈ ਗਿਆਰਾਂ ਵਜੇ ਕੋਲ ਲਾਸਟ ਬੱਸ ਆਉਣੀ ਸੀ ਵਿੱਚ ਅਸੀਂ ਜਾ ਕੇ ਬੈਠੇ ਤੇ ਅਸੀਂ ਮਾਸਾ ਰਾਤੀ ਕੋਈ ਇੱਕ ਵਜੇ ਖੁਲਕਾ ਘਰ ਪਹੁੰਚੇ ਘਰ ਆਏ ਫਿਰ ਸਾਨੂੰ ਝਿੜਕਾ ਪੈਣ ਮੈਂ ਕਿਹਾ ਸਾਨੂੰ ਤਾਂ ਝਿੜਕਾਾਂ ਮਾਰਨ ਦਾ ਫਾਇਦਾ ਨਹੀਂ ਤੇ ਝਿੜਕਾਂ ਤੇ ਆਪਣੇ ਆਪ ਨੂੰ ਕੁੱਥੋਂ ਰਿਜਰਵੇਸ਼ਨ ਕਰਈ ਹੈ ਬੰਦਾ ਪਹਿਲੇ ਹੀ ਸੋਚ ਸਮਝ ਕੇ ਕਰਵਾਏ ਬਈ ਲੇਡੀਜ਼ ਨੇ ਦਿੱਕਤ ਹੋ ਸਕਦੀ ਹੈ ਰਸਤੇ ਵਿੱਚ ਸੋਚ ਹੀ ਪਰ ਨਹੀਂ ਹੀ ਆਪਣੀ ਹੀ ਕਰਨੀ ਹੁੰਦੀ ਸਭ ਨੂੰ ਨਾ ਮਨ ਮਰਜ਼ੀਆਂ ਜਦੋਂ ਕੋਹ ਤੇ ਉਦੋਂ ਇਹਨਾਂ ਨੇ
ਅਤੇ ਤੁਸੀਂ ਤੁਸੀਂ ਨਹੀਂ ਚੈੱਕ ਕੀਤਾ ਚਦੋਂ ਬੁਕਿੰਗ ਕਰਵਾ ਰਹੇ ਜੀ
ਪਰ ਮੈਨੂੰ ਨੀ ਪਤਾ ਨਾ ਮੈਂ ਤੇ ਆਪਣੇ ਘਰ ਗਈ ਰ ਮੈਨੂੰ ਤੇ ਇਹ ਸੀ ਵੀ ਮੈਨੂੰ ਲੈਣ ਆਉਣਗੇ
ਤੇ ਟਿਕਟ ਟਿਕਟ ਲਿਖਿਆ ਹੁੰਦਾ
ਮੈਨੂੰ ਨੀ ਪਤਾ ਜਿੱਥੇ ਅਸੀਂ ਜਾਣਾ ਅਸੀਂ ਉੱਥੋਂ ਤੇ ਬੈਠ ਗਏ ਉਤਰਨ ਦਾ ਮੈਨੂੰ ਪਤਾ ਨੀ ਹੁਣ ਉਤਰਨ ਦਾ ਹੁਣ ਮੈਨੂੰ ਸਾਫ਼ ਤੇ ਹੁੰਦਾ ਉੱਥੇ ਤੇ ਲਿਖਿਆ ਹੋਇਆ ਸੀ ਬ ਉਹ ਪਲੇਟਫਾਰਮ ਹੀ ਨਹੀਂ ਆਉਣਾ ਸੀ ਉੱਥੇ ਤੇ ਗ਼ਲਤੀ ਹੋ ਗਈ
ਐਵੇਂ ਤਾਂ ਬੁਕਿੰਗ ਨਹੀਂ ਹੁੰਦੀ ਨਾ ਜਿੱਥੇ ਨਹੀਂ ਰੁਕ
ਪਤਾ ਨੀ ਹੁਣ ਉਹਨਾਂ ਨੂੰ ਪਤਾ ਆਏ ਮੈਨੂੰ ਤੇ ਪਤਾ ਤਾ ਨਹੀਂ ਬੜੀ ਦਿੱਕਤ ਹੋਈ ਰਸਤੇ ਵਿੱਚ ਅਸੀਂ ਬੜੀ ਲੇਟ ਅਸੀਂ ਰਾਤੀ ਘਰ ਪਹੁੰਚੇ ਹਾਂ
ਚਲੋ ਅੱੋਂ ਹੀ ਪਤਾ ਲੱਗ ਗਿਆ ਨਾ ਅੱਗੋਂ ਦੀ
ਬਸ ਅੱਗੇ ਤੋਂ ਫੇਿਰ ਮੈਂ ਤਾਂ ਹੀ ਮੈਂ ਅੱਗੇ ਤੋਂ ਮੈਂ ਕੱਲੀ ਤੇ ਮੈਂ ਕਦੀ ਵੀ ਸਫ਼ਰ ਨਹੀਂੀ ਕਰਦੀ ਬੜੀ ਦਿੱਕਤ ਹੁੰਦੀ ਇੰਨਾ ਸ਼ੁਕਰ ਕੀ ਸੀ ਬੈਗ ਵ ਵਗੈਰਾ ਵੀ ਨਹੀਂ ਸੀ ਨਾਲ ਕੁੱਛ ਫਾਲਤੂ ਲੈ ਕੇ ਵੀ ਨੀ ਗਈਦੀ ਸੀ ਤੇ ਇਹਨੇ ਵੀ ਹੀ ਮੈਨੂੰ ਤੇ ਬਸ ਹੋ ਗਿਆ ਮੈਂ ਕਿਹਾ ਨਹੀਂ ਆਜ ਤੋਂ ਬਾਅਦ ਨੀ ਆਉਂਦੀ ਉਤੋਂ ਗਰਮੀ ਇੰਨੀ ਸੀ ਰਸਤੇ ਵਿੱਚ ਬਈ ਦਿੱਕਤ ਹੋ ਰਹੀ ਸੀ ਬਹੁਤ ਜ਼ਿਆਦਾ
ਹਮ
ਫਿਰ ਵੀ ਬਹੁਤ ਗਰਮੀ ਨਾਲ ਤੇ ਬਹੁਤ ਬੁਰਾ ਹਾਲ ਹੈ ਇਹ ਕਿਚਨ ਚ ਵੜ ਜੋਓ ਤੇ ਪਸੀਨਾੋ ਪਸੀਨ ਪਸੀਨਾ ਪਸੀਨ ਹੁਣ ਹਜੇ ਨਾਸ਼ਤਾ ਵਗੈਰਾ ਨਿਪਟਾਇਆ, ਹੁਣ ਸਫ਼ਾਈ ਹਜੇ ਕਰਨੀ ਏ। ਬਸ ਹੁਣ ਝਾੜੂ-ਪੋਛਾ ਕਰਾਂਗੇ ਥੋੜੀ ਦੇਰ ਤੱਕ।
ਇੱਕ ਵਾਰ ਨਾ ਲਿਆ ਹੋਇਆ, ਇੱਕ ਵਾਰ ਫੇਰ ਕੰਮ ਤੋਂ ਬਾਅਦ ਤੁਹਾਨੂੰ ਪਤਾ ਏ। ਤੇ ਫੇਰ ਪਸੀਨਾ ਵਗੈਰਾ ਤੇ ਆਂਦਾ ਈ ਏ ਫੇਰ।
ਬੜੀ ਗਰਮੀ। ਅਸੀਂ ਆਪ ਦਿਨ ਚ ਦੋ-ਦੋ ਤਿਨ-ਤਿਨ ਵਾਰ ਨਾਈਦਾ।
ਹੁੰ ਏ ਤੇ ਹੈ ਸੀ ਕੀ ਕਰਨਾ ਫੇਰ ਨਾਣਾ ਹੀ ਪੈਂਦਾ ਗਰਮੀ ਦੇ ਵਿੱਚ ਤੇ
ਸਵੇਰੇ ਨਾ ਕੇ ਜਾਓ। ਫੇਰ ਵਾਪਸ ਆਔ ਕੰਮ ਤੋਂ ਫੇਰ ਦੁਬਾਰਾ ਨਾਔ। ਰਾਤੀ ਵੇ ਲਾਓ ਵੇਲ ਆਕੇ ਸੋਵੋਂ।
ਇਹਨਾ ਟਾਈਮ ਫਿਰ ਨਾ ਧੋ ਕੇ ਕਯੀ ਹੱਡੀਆਂ ਪਸਲੀਆਂ ਵਗੈਰਾ ਵੀ ਪੀੜ ਕਰਨ ਲੱਗ ਜਾਂਦੀਆਂ। ਫੇਰ ਕੀ ਕਰਨਾ?
ਗੱਡੀਆਂ ਪਸਲੀਆਂ ਨਾ ਔ ਜਿਹੜਾ ਏ ਸੀ ਚੱਲਦਾ ਨਾ ਔਦੇ ਕਰਕੇ ਹੁੰਦੀ ਐ ਹੱਡੀ ਪਸਲੀਆਂ ਨਾ ਦਰਦ।
ਬਸ ਜੀ ਐ ਸੀ ਦੀ ਤੇ ਅਡਿਕਸ਼ਨ ਮਾੜੀ ਏ ਨਾ। ਔ ਸਾਨੂੰ ਜੇੜੀ ਪੈ ਗਈ ਏ ਨਾ ਔਸ ਲੋਕ ਹੁਣ ਏ ਸੀ ਦੇ ਬਿਨਾਂ ਤੇ ਮਿੰਟ ਵੀ ਨਹੀਂ ਕੱਢ ਸਕਦੇ।
ਔਹੀ ਹਾਲ ਏ ਹਾਡੇ ਏਧਰ। ਔ ਸਾਡੀ ਜਿਹੜੀ ਵੋਂਟੀ ਏ ਔ ਵੀ ਨਹੀਂ ਬੀਨਾ ਏ ਸੀ ਤੋਂ ਰੇਂਦੀ ਹੇਗੀ। ਔ ਮਿੰਟ-ਮਿੰਟ ਬਾਦ ਚਲੋ ਜੀ ਏ ਸੀ, ਚਲੋ ਜੀ ਏ ਸੀ ਚਲਾਔ।
ਮੈਂ ਮੇਰੇ ਸਗੋਂ ਹਸਬੈਂਡ ਮੈਨੂੰ ਬੋਲਦੇ ਨੇ ਬਈ ਸ਼ਰੀਰ ਖ਼ਰਾਬ ਹੁੰਦਾ ਏ। ਪਰ ਮੈਂ ਕੀ ਕਰਾਂ ਮੇਰਾ
ਮੈਂ ਕਹਿਣਾ ਵੀ ਬੰਦ ਕਰੋ ਬੰਦ ਕਰੋ।
ਤੁਹਾਨੂੰ ਫੇਰ ਵੀਕਨੈਸ ਵਗੈਰਾ ਹੈਗੀ, ਤੁਸੀਂ ਕੋਈ ਚੈੱਕ ਵਗੈਰਾ ਕਰਵਾਔ।
ਵੀਕਨੈਸ ਨਹੀਂ, ਮੈਂ ਏ ਸੀ ਦੀ ਬਿਲਕੁਲ, ਏ ਸੀ ਦੀ ਬਿਲਕੁਲ ਅੱਗੇ ਸੁੱਤਾ ਨਾ ਬਿਲਕੁਲ ਮੈਂ, ਹਾਂ ਔਰ ਫੇ ਕੀ ਕਰੀ
ਚਲੋ ਇਹ ਵੀ ਠੀਕ ਏ ਤੁਸੀਂ ਆਪਣੀ ਜਗ੍ਹਾ ਠੀਕ ਹੋ ਆਪਣੀ ਜਗ ਚਲੋ ਠੀਕ ਏ ਨੇ ਚਲੋ ਠੀਕ ਹੈ ਫੇਰ ਮੈਨੂੰ ਨਾ ਕਾਲ ਆ ਰਹੀ ਏ ਵਿੱਚ। ਮੈਂ ਬਾਅਦ ਵਿੱਚ ਕਰਦੀ ਹਾਂ ਤੁਹਾਨੂੰ।
ਠੀ
ਔ ਕੇ ਜੀ, ਸੱਸ ਸ਼੍ਰੀ ਸਾਸ਼ ਸ੍ਰੀ ਕਾਲ।